ਹਾਂਜੀ ਸਤਿ ਸ੍ਰੀ ਅਕਾਲ ਜੀ। ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਸਭ ਕਾਰ ਚ
ਹਾਂ ਵਧੀਆ ਵਧੀਆ ਮੈਂ ਤੇ ਇਸ ਟਾਈਮ ਫਰੀ ਹੋਣਾ ਫੋਨ ਕਰਾਂ ਸਾਰਾ ਦਿਨ ਤਾਂ ਕੰਮ ਹੀ ਨਹੀਂ ਮੁੱਕਦੇ
ਹਾਂਜੀ ਬਹੁਤ ਵਧੀਆ ਗੱਲ ਤੁਸੀਂ ਫੋਨ ਕੀਤੇ
ਹਾਂ ਮੈਂ ਕਹਿ ਰਹੀ ਸੀ ਕਿ ਛੁੱਟੀਆਂ ਜਿਵੇਂ ਬੱਚਿਆਂ ਦੀ ਖ਼ਤਮ ਹੋ ਗਈਆਂ ਨੇ
ਹਾਂਜੀ ਹਾਂਜੀ।
ਤੇ ਆਪਾਂ ਥੋੜੇ ਅ ਇਕੱਠੇ ਹੋ ਕੇ ਚਲੀਏ ਇੱਥੇ ਦੇ ਕਮੇਟੀ ਘਰ ਦੇ ਵਿੱਚ
ਹਾਂਜੀ ਹਾਂਜੀ ਚੱਲ ਨਾ ਹਾਂਜੀ ਹਾਂਜੀ ਨਾਲੇ ਬਹੁਤ ਗੰਦ ਬੱਚੇ ਪਾ ਦਿੰਦੇ ਨੇ ਕਣ ਵੀ ਨਹੀਂ ਆਉਂਦੇ
ਉਹੀ ਫੇਰ ਮੈਂ ਤਾਂ ਕੱਲ ਵੀ ਕਿਸੇ ਨੂੰ ਫੋਨ ਕੀਤਾ ਸੀਗਾ ਆਪਣੀ ਭੈਣ ਨੂੰ ਉਹ ਕਹਿੰਦੀ ਸੀ ਚੱਲ ਮੈਂ ਵੀ ਚੱਲ ਪਾਂਗੀ ਨਾਲ ਦੋ ਚਾਰ ਬੰਦੇ ਇਕੱਠੇ ਹੋ ਕੇ ਨਾ ਚੱਲੀਏ ਕੰਪਲੇਂਨ ਲਿਖਾ ਕੇ ਆਉਂਦੇ ਆ ਹਨਾ। ਐਮ ਸੀ ਦੇ ਇਲੈਕਸ਼ਨਾਂ ਦੇ ਵਿੱਚ ਤਾਂ ਬਥੇਰਾ ਕੁਛ ਕਹਿ ਜਾਂਦੇ ਨੇ ਕਰਦਾ ਕੁੁੰਦਾ ਕੁਛ ਹੈ ਨਹੀਂ
ਹਮ। ਬਸ ਇ ਨਾ ਬੱਚੇ ਮੁੜਦੇ ਨਹੀਂ ਗੰਦ ਪਾਂਦੇ ਨੇ ਨਾਲੀਆਂ ਚ ਨਾਲੀਆਂ ਜਾਮ ਹੋ ਜਾਂਦੀਆਂ
ਉਹ ਅੰਬ ਖਾ ਖਾ ਕੇ ਗਿੱਟਕਾਂ ਨਾਲੀਆਂ ਭਰੀਆਂ ਪਈਆਂ ਸਾਰੀ ਸੜੀਆਂ ਪਈਆਂ ਉਹੀ ਮੱਛਰ
ਪਾਪੜ ਦੇ ਪੈਕੇਟ ਪਨੀਆ ਸਭ ਕੁਛ
ਉਹੀ ਤ ਮੱਛਰ ਇੰਨੇ ਖਾਂਦੇ ਸਾਡੇ ਰਾਤ
ਹਮ ਬਸ ਕੋਈ ਆ ਚੱਲਾਂਗੇ ਤੁਸੀਂ ਅੱਜ ਨਾ ਮੈਨੂੰ ਫ ਕਰ ਦੇਣਾ ਫੋਨ ਮੈਂ ਆ ਜਾਗੀ
ਹਾਂ ਮੈਂ ਤੁਹਾਨੂੰ ਫੋਨ ਕਰਾਂਗੀ ਇੱਕ ਅੱਧੇ ਦਿਨ ਤੱਕ ਠੀਕ ਹੈ ਮੈਂ ਇੱਕ ਦੋ ਜਨਾਨੀਆਂ ਨੂੰ ਹੋਰ ਇਕੱਠਾ ਕਰ ਲਾਂ
ਹਾਂਜੀ ਕੋਈ ਨੀ ਕਰ ਲੈਣਾ ਪਰ ਜੇ ਬੱਚੇ ਦਾ ਸਾਫ ਸਫ਼ਾਈ ਨੀ ਨਾ ਹੈਗੀ ਤੇ ਗੰਦ ਪੈਂਦਾ ਅਗਰ ਬੱਚੇ ਸਾਥ ਸਵਾਈ ਰੱਖਣ ਨਾ ਅਤੇ ਗਨ ਨਾ ਪਵੇ
ਕੋਈ ਵੀ ਨੀ ਰੱਖਦਾ ਸਾਫ਼ ਸਫ਼ਾਈ ਹਨੇਰੇ ਵਨੇਰੇ ਲੋਕੀ ਵੀ ਕੂੜਾ ਸੂਟ ਆਂਦੇ ਨੇ ਕੋਈ ਪਲਾਟ ਖਾਲੀ ਹੋਵੇ ਨਾ। ਢੇਰ ਲਗਾ ਦੇਂਦੇ ਨੇ ਓਥੇ।
ਹਾਂਜੀ, ਹਾਂਜੀ
ਚਾਨਨੇ ਚ ਤਾਂ ਪਤਾ ਵੀ ਲੜਾਈਆਂ ਹੁੰਦੀਆਂ ਨੇ ਹਨੇਰੇ ਚ ਰਾਤੀ ਰਾਤੀ ਸੁੱਟ ਆਂਦੇ ਨੇ ਕੂੜਾ ਏਡਾ।
ਬਸ ਮ ਮਾਂ ਪਿਓ ਵੀ ਨੀ ਵੇਖਦੇ ਨਾ ਕਿ ਬੱਚਿਆਂ ਨੂੰ।
ਸਾਡੇ ਘਰ ਦੇ ਬਾਰਲਾ ਪਲਾਟ ਭਰਿਆ ਪਿਆ ਏ ਕੂੜੇ ਨਾਲ। ਮੈਂ ਤਾਂ ਅੱਗ ਲਾ, ਲਾ ਕੇ ਥੱਕ ਗਈ ਆਂ ਸੱਚੀ ਅੱਗ ਲਾ ਦਿੰਨੀ ਆਂ ਕੁੂੜੇ ਨੂੰ ਫੇਰ ਓਈ ਸਵੇਰੇ ਦੇ ਓ ਫੇਰ ਓਈ ਢੇਰ ਸੁੱਟ ਆਣਦੇ ਅੰਬਾਂ ਦੇ ਚਿੱਲੜ, ਗੰਦ ਮੰਦ ਕਿੰਨਾ। ਉਹੀ ਤੇ ਉਤੋਂ ਬਾਰਿਸ਼ ਪੈ ਜਾਣੀ ਤਾਂ ਹੋਰ ਬਿਮਾਰੀ ਪੈ ਜਾਣੀ ਬਦਬੋ ਆਣੀ।
ਹਾਂਜੀ, ਹਾਂਜੀ ਬਸ ਐ ਈ ਏ। ਕੀ ਕਰੀਏ ਹੁੰਨ ਬੱਚਿਆਂ ਨੂੰ ਮਾਰ ਤੇ ਸਕਦੇ ਨੀ ਸਮਝਾ ਈ ਸਕਦੇ ਆ। ਸਮਝ ਗਏ ਤੇ ਠੀਕ ਏ ਨਈ ਸਮਜੇ ਤੇ ਫੇਰ ਨਈ ਸਈ।
ਓਈ ਨਈ ਸਮਝੇ ਤਾ ਫੇਰ ਆਪ ਨੂੰ ਹੀ ਕਰਨਾ ਪੈਣਾ ਨਾ। ਬਥੇਰੀ ਕੋਸ਼ਿਸ਼ ਰੱਖੀ ਦੀ ਵੀ ਆਪਣੇ ਬੂਏ ਦਾ ਦਸ ਸਾਫ਼ ਰੱਖੇ ਬੰਦਾ ਸ਼ਾਮੀ ਮੈਂ ਤੇ ਰੋਜ਼ ਧੋਨੀ ਆ ਪਾਣੀ ਛਿਨਕ ਆਂ ਸਾਰਾ ਓ ਸਵੇਰੇ ਫੇਰ ਓਈ ਗੰਦ ਦਾ ਗੰਦ ਕੱਠੇ ਸਿਰ ਤੇ ਲੱਗਦਾ ਮੇਰੇ ਆ ਕੇ।
ਹਾਂਜੀ ਹਾਂਜੀ
ਔਰ ਸਾਡੇ ਤਾਂ ਪੜੋਸ ਵਿਚ ਘਰ ਹੈਗਾ ਈ ਹੋਰ ਨੀਵਾਂ ਏ ਵਿਚਾਰੀ ਦਾ ਨਾਲੀਆਂ ਚ ਗੰਦ ਭਰ ਜਾਂਦਾ।
ਹਾਂਜੀ, ਹਾਂਜੀ ਤੇ ਕੀੜੇ ਬਾਅਰ ਆਂਦੇ ਨੇ।
ਨਾ ਓ ਵਿਚਾਰੀ ਦੇ ਗੱਲੀ ਦੇ ਵੇੜੇ ਦੇ ਅੰਦਰ
ਅੱਛਾਾਂ ਸਾਡੇ ਵੀ
ਸਾਡੇ ਵੀ ਪੈਲੇ ਕੈਂਦੇ ਨੇ ਨਾਲੀਆਂ ਭਰੀਆਂ ਹੋਈਆਂ ਸੀ। ਤੇ ਬਾਰਿਸ਼ ਆਂਦਾ ਸੀ ਸਾਰਾ ਪਾਣੀ ਘਰ ਤੇ ਅੰਦਰ।
ਹਾ
ਫੇਰ ਅਸੀਂ ਵੀ ਹੁਣ ਘਰ ਮਾੜਾ ਮਤਲਬ ਉੱਚਾ ਉੱਚਾ ਕਰਾਇਐ ਥੱਲੇ ਫੇਰ ਇਹਦੀਆਂ ਉੱਚੀ ਉੱਚੀ ਕਰਾਈਆਂ ਹੁਣ ਨੀ ਵੱਢਦਾ ਹੈਗਾ।
ਹਾਂ ਓਈ ਤਾਂ ਬਾਰਿਸ਼ਾਂ ਦੇ ਵਿੱਚ ਜ਼ਿਆਦਾ ਰੋਲਾ ਪੈ ਜਾਂਦਾ ਨੀਵੇਂ ਘਰ ਆਲਿਆਂ ਨੂੰ। ਵਿਚਾਰਿਆਂ ਨੂੰ ਜਿਨਾਂ ਦੇ ਉੱਚੇ ਓ ਤਾਂ ਚੱਲ ਠੀਕ ਨੇ।
ਹਾਂ ਜਿਨਾਂ ਦੇ ਨੀਵੇਂ ਨੇ ਮ ਬੜੀ ਪਰੇਸ਼ਾਨੀ ਐ।
ਹੋਰ ਬਸ ਬਸ ਦੀ ਪਾਣੀ ਦਾ ਪਾਈਪ ਵੀ ਟੁੱਟਿਆ ਪਿਆ ਇੱਕ ਤਾਂ ਸਾਡੀ ਗਲੀ ਦੇ ਵਿੱਚ।
ਅੱਛਾ ਜੀ ਓ ਕਿੱਦਾ ਟੁਟ ਗਿਆ।
ਪਤਾ ਨੀ ਕੋਈ ਟਰਾਲੀ ਟਰੂਲੀ ਲੰਘੀ ਏ ਤੇ ਨਾਲ ਚਾਰ, ਪੰਜ ਘਰ ਛੱਡ ਕੇ ਘਰ ਬਣਦਾ ਪਿਆ ਇੱਕ।
ਹਾਂਜੀ, ਹਾਂਜੀ।
ਟਰਾਲੀ ਲੰਘੀ ਓਦੇ ਪਾਈਪ ਵੀ ਤੋੜ ਗਈ ਓਦਾ ਪਾਣੀ ਦਾ।
ਚਲੋ ਅਨਾ ਲੋਕੀ ਏਦਾਂ ਕੰਮ ਕਰਕੇ ਨੁਕਸਾਨ ਈ ਕਰ ਦੇਂਦੇ ਨੇ ਬੰਦੇ ਦਾ।
ਔਰ ਟਰਾਲੀ ਲੱਗ ਤੋੜ ਗੇ। ਚਲਾ ਗਿਆ ਓ ਵਿਚਾਰੀ ਏਨੀ ਮੁਸੀਬਤ ਚ ਫਸੀ ਏ ਨਾ ਵਚਾਰੀ ਗਰੀਬਣੀ ਓਹ।
ਕਿ ਨਾ ਕੰਮ ਕਰਾਨੇ ਤੁਸੀਂ ਧਿਆਨ ਨਾਲ ਵਾੜੋ ਗਲੀ ਚ ਜੋ ਵੀ ਵਾੜਨਾ ਐ। ਤੇ ਦੂਜੇ ਨੁਕਸਾਨ ਤੇ ਨਾ ਕਰੋ।
ਓ ਬੰਦਾ ਕਵੇ ਕਿੰਨੂੰ ਵਿਚਾਰੀ, ਓ ਓਥੇ ਗਈ ਜਿਨਾ ਦਾ ਘਰ ਬਣਦਾ ਪੇਆ ਸੀ ਓ ਕੈਂਦੀ ਅਸੀਂ ਥੋੜਾ ਥੋੜੀ ਟਰਾਲੀ ਆਲੇ ਨੂੰ ਫੜ੍ਹ ਪਰ ਟਰਾਲੀੇ ਆਲੇ ਕਿੱਥੇ ਹੱਥ ਆਂਦੇ।
ਕਹਿ ਟਰਾਲੀ ਦਾ ਤਾਂ ਤੁਸੀਂ ਮੰਗਏ ਨੇ ਕਾਰ ਚ ਤੁਸੀਂ ਕਰਾਓਗੇ।
ਹਾਂ ਹਾਂ, ਓ ਕਹਿੰਦੀ ਟਰਾਲੀ ਆਲਿਆਂ ਨੂੰ ਫੜੋ ਅਸੀਂ ਨੀ ਤੋੜੀ ਜਿੰਨੇ ਤੋੜੀ ਉਹਨੂੰ ਕੋ।
ਹੂੰ, ਤਾਂ ਟਰਾਲੀ ਵੀ ਤੇਰੇ ਘਰ ਆਈਏ ਦੂਜੇ ਉਹਦੇ ਘਰ। ਥੋੜ੍ਹੇ ਖਾਈਏ।
ਬਸ ਲੋਕੀ ਜੀ ਪਤਾ ਨੀ ਨਾ ਹੈਗਾ।
ਕੋਈ ਆਪਣਾ ਆਪਣਾ ਬੂਆ ਤਾਂ ਰੱਖਣਾ ਪੈਂਦਾ ਨਾ ਸਾਫ਼ ਕੋਈ ਆਏ ਗੇ। ਤੇ ਕੀ ਕਹੇਗਾ ਲੋਕੀ ਪਤਾ ਕੀ ਸਾਰੀ ਲਾਣ ਤਾ ਜ਼ਨਾਨੀ ਲਿਆਂਦੀ ਵੇ ਇੰਨੀ ਗੰਦੀ ਜ਼ਨਾਨੀ ਏ, ਬੂਆ ਨੀ ਸਾਫ਼ ਰੱਖਦੀ ਆਪਣਾ ਹੋਰ?
ਬਸ, ਕੀ ਬਣਾਇਆ ਫਿਰ ਤੁਸੀ ਅੱਜ?
ਮੈ ਬਣਾਏ ਅੱਜ ਕਰੇਲੇ
ਅੱਛਾ, ਨਾਲ ਦਾਲ
ਨਾ ਦਹੀਂ ਰੈਤਾ ਪਾਂਨੀ ਆ ਮੈਂ, ਦਾਲ-ਦੂਲ ਕੋਈ ਨੀ। ਸਬਜ਼ੀ ਤਾਂ ਮੈਂ ਇੱਕੋ ਈ ਬਨਾਂਨੀ ਆ।
ਅੱਛਾ, ਚਨੇ ਕਈ ਨਾ ਮਤਲਬ ਕਰੇ-ਕਰੇਲਿਆਂ ਨਾਲ ਨਾ ਦਾਲ ਖਾਂਦੇ ਨੇ।
ਹਾਂ, ਖਾਂਦੇ ਨੇ। ਅ ਸਾਡੇ ਰੈਤਾ ਪੈਂਦਾ
ਪੀਲੀ ਕਿਹੜੀ ਦਾਲ ਹਾਂ ਮੂੰਗੀ ਦੀ, ਉਹ ਦਾਲ ਖਾਂਦੇ ਨੇ।
ਹਾਂ, ਨਹੀ ਜ਼ਿਆਦਾਤਰ ਲੋਕ ਖਾਧਾ ਵਾ। ਪਰ ਮੈ ਤਾਂ ਭਰਵਾਂ ਕਰੇਲੇ ਬਣਾ ਕੇ, ਨਾਲ ਰੈਤਾ ਤਾ ਪਾ ਦੇਨੀ ਹੁੰਦੀ ਆ। ਖਾ ਲੈਂਦੇ ਨੇ ਸਾਡੇ ਬੱਚੇ, ਖੁਸ਼ ਹੋ ਖਾ ਲੈਂਦੇ ਨੇ ਬੱਚੇ ਕੀ ਕੁੜੀਆਂ ਵੀਆਈ ਹੈਗੀਆਂ ਮੁੰਡਾ-ਮੁੰਡਾ ਹੈਗਾ ਜੋ ਦੇਓ ਵਿਚਾਰੇ ਨੂੰ ਖਾ ਲੈਂਦਾ। ਕੁੜੀਆਂ ਆਪੋ-ਆਪਣੇ ਘਰ ਰਾਜ਼ੀ ਨੇ
ਮੁੰਡੇ ਅਪਣੇ-ਅਪਣੇ
ਆ ਮੁੰਡਾ ਇੱਕੋ ਈ ਏ, ਹਜੇ ਕਵਾਰਾ ਈ ਏ।
ਅੱਛਾ-ਅੱਛਾ।
ਬਸ ਉਈ ਲੱਭਦੇ ਪੈ ਆਹ, ਕੋਈ ਸੋਹਣੀ ਪੰਜਾਬੀ ਘਰ ਦੀ ਕੁੜੀ ਲੱਭਜੇ ਵਧੀਆ
ਹਾਂਜੀ-ਹਾਂਜੀ, ਉਹ ਵੀ ਲੱਭ ਟੈਮ ਸੀ ਲੱਭ ਜਾਂਨੀ ਏ, ਰੱਬ ਨੇ ਆਪੇ ਬਨਾਨਾ ਜੋੜੀਆਂ।
ਹਾਂ ਓਹੀ ਤੇ ਜੋੜੀ ਤਾਂ ਬਣੀ ਪਈ ਏ। ਤੇਈ-ਚੌਵੀ ਸਾਲ ਦਾ ਹੋ ਗਿਆ, ਜੋੜੀ ਤਾਂ ਬਣੀ ਪੀ ਏ ਕਿਤੇ ਨਾ ਕਿਤੇ ਉਹਦੀ। ਉਹ ਦਿਖਦੀ ਨੀ ਪੀ ਬੀ ਕਿੱਥੇ ਬਣੀ ਦੀ ਏ।
ਉਹ ਵੀ ਜਲਦੀ ਵਿਕਦੇ ਈ ਏ।
ਅੱਛਾ ਚਲੋ।
ਓ ਵੀ ਚਲਦੀ ਦੇੇਖ ਦੇਗੀ ਮੈ ਕਿਹਾ ਜੋੜੀ ਵੀ
ਹਾਂ, ਵੇਖੀ ਜਾਉ ਬਸ ਹੁਣ ਤਾਂ, ਕੁੜੀਆਂ ਵਿਆਣ ਤੋ ਬਾਅਦ ਘਰ ਖਾਲੀ-ਖਾਲੀ ਹੋ ਗਿਆ ਪੂਰਾ ਚੱਲ ਇੱਕ-ਅਦੀ ਨੂੰਹ ਆਜੇ, ਰੌਣਕ ਲੱਗ ਜਾਂਦੀ ਏ ਘਰ।
ਹਾਂਜੀ, ਬਸ ਕੁੜੀਆਂ ਨਾ ਈ ਰੋਣਕ ਜੀ। ਕੁੜੀਆਂ ਵੱਡੀਆਂ ਹੁੰਦੀਆਂ ਮਾਂ ਦਾ ਸਾਰਾ ਬਣਦੀਐਂ। ਫੇਰ ਜਦੋ ਵਿਆਹ ਹੁੰਦਾ ਵੇ, ਘਰ ਖ਼ਾਲੀ-ਖ਼ਾਲੀ ਹੋ ਜਾਂਦਾ।
ਹੁਣ ਵਿਆਹ ਕਰਨਾ ਵੀ ਜ਼ਰੂਰੀ। ਅਗਲਿਆਂ ਨੇ ਗ੍ਰਸਤੀਆਂ ਵਸਾਣੀਆਂ ਬੜੀਆਂ- ਬੜੀਆਂ ਪੇਕੇ ਕੌਣ ਬਿਠਾ ਸਕਦਾ, ਕੁੜੀਆਂ ਨੂੰ
ਹਾਂਜੀ-ਹਾਂਜੀ ਕੁੜੀਆਂ ਨੇ ਇੱਕ ਨੇ ਇੱਕ ਨਾ ਇੱਕ ਦਿਨ ਆਪਣੇ ਘਰ ਤੇ ਜਾਣਾ ਈ ਐ।
ਜੱਚਦੀਆਂ ਵੀ ਉਥੇ ਆਪਣੇ ਘਰ 'ਚ ਈ ਨੇ ਆਪਣੇ ਘਰ ਸੁੱਖੀ ਰਹਿਣ, ਖੁਸ਼ ਰਹਿਣ ਹੈ ਕਿ ਨਹੀ ਅਸੀਂ ਵੀ ਲਿਆਵਾਂਗੇ ਕਿਸੇ ਦੀ ਧੀ ਆਪਣੀ ਧੀ ਵਾਂਗੂ ਰੱਖਾਂਗੇ ਉਹਨੂੰ। ਔਰ ਅਸਾਂ ਦੋ ਤੋਰ ਕੇ, ਇੱਕ ਲਿਆਣੀ।
ਅੱਛਾ-ਅੱਛਾ।
ਦੋ ਭੇਜਤੀਆ, ਮੈ ਕਿਹਾ ਉਹਦੇ ਬਦਲੇ ਹੁਣ ਇ ਇੱਕ ਆਈ ਹੀ, ਉਹ ਵੀ ਲ
ਹਾਂਜੀ-ਹਾਂਜੀ ਬਸ ਇਹੀ ਹੁੰਦਾ ਇੱਕ ਕਦੀਂ ਕੁੜੀ ਲੈ ਓ, ਦੂਜੇ ਆਪਣੇ ਦੇ ਆ
ਹਾਂ। ਪਰ ਐਹ ਕੁੜੀਆਂ ਵਿਆਹ ਕੇ ਦਿਲ ਨੀ ਲੱਗਦਾ। ਘਰ ਖ਼ਾਲੀ ਖਾਣ ਨੂੰ ਆਂਦਾ
ਹਾਂਜੀ ਹਾਂਜੀ ਬਸ ਖਾਣ ਨੂੰ ਆਂਦਾ ਘਰ ਤੇ ਸਾਡਾ ਘਰ ਜੀ ਸੀ ਕਿੱਥੇ ਗਿਆ ਓ
ਹਾਂ ਭਾਵੇਂ ਅਸੀਂ ਕਹਿਨੇ ਆ ਨਾ ਵੀ ਕੁੜੀ ਵਿਆਹ ਤੀ ਚੱਲ ਦਿਮਾਗ ਤੋਂ ਟੈਨਸ਼ਨ ਖਤਮ ਹੋ ਗਈ ਪਰ ਕੋਈ ਖਤਮ ਥੋੜਾ ਹੁੰਦੀ ਟੈਨਸ਼ਨ ਤਾਂ ਵੱਧ ਜਾਂਦੀ ਐ ਬੜੀ ਵੱਧ ਜਾਂਦੀ ਐ।
ਟੈਨਸ਼ਨ ਤੇ ਓਨੀ ਰਹਿੰਦੀ ਐ।
ਹੋਰ ਹੁਣ ਜਿਵੇਂ ਵਿਆਹ ਤਾਂ ਛੇ ਮਹੀਨੇ ਦਾ ਬੰਦਾ ਨਾ ਨਾ ਕਰਦਾ ਥੋੜਾ ਬਹੁਤਾ ਕਰਜਾਈ ਹੋਈ ਜਾਂਦਾ। ਹਨਾਂ ਫਿਰ ਤਿਉਹਾਰ ਦਿਓ ਜੀ ਉਹਨਾਂ ਦੇ, ਸਾਰੇ ਤਿਉਹਾਰ ਸੋਹਣੇ ਦਿਓ ਹਨਾ ਪਹਿਲਾ ਸਾਲ ਤਿਉਹਾਰਾਂ ਚ ਕਿਉਂਕਿ ਦੂਜੇ ਸਾਲ ਰੱਬ ਖੁਸ਼ ਈ ਰੱਖੇ ਵੀ ਕੋਈ ਨਾ ਕੋਈ ਨਿਆਣਾ ਹੋਣ ਵਾਲਾ ਰਹਿੰਦਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਠੀਕ ਐ ਤੇ ਫੇਰ ਤੀਜੇ ਸਾਲ ਨਿਆਣੇ ਦੇ ਦਿਓ।
ਹਾਂਜੀ ਹਾਂਜੀ, ਹੋਰ ਦੱਸੋ?
ਤੁਸੀਂ ਕਿ ਬਣਾਇਆ
ਅਸੀਂ ਅੱਜ ਓ ਕੀ ਕਹਿੰਦੇ ਨੇ, ਘੀਆ ਬਣਾਇਆ ਸੀ ਬੜੀਆਂ ਪਾ ਕੇ,
ਅੱਛਾ,
ਸੁਆਦ ਲੱਗਦਾ ਵੈਸੇ ਤੇ,
ਹਾਂ ਸਾਡੇ ਤੇ ਪੜੋਸ ਚ ਬਣਾਂਦੇ ਨੇ ਘੀਏ ਨਾਲ ਚੌਲ ਬਣਾਂਦਾ ਹੁੰਦਾ ਨੇ
ਹਾਂਜੀ ਹਾਂਜੀ।
ਅਸੀਂ ਤਾਂ ਫੁਲਕਾ ਈ ਬਣਾਨੇ ਆ ਘੀਆ ਸੁੱਕਾ ਮੈਂ ਤਾਂ ਘੀਆ ਸੁੱਕਾ ਬਣਾਨੀ ਹੁੰਨੀ ਕੜਾਹੀ ਚ
ਅੱਛਾ, ਅਸੀਂ ਕੁੱਕਰ ਚ ਵੀ ਬਣਾ ਲੈਣੇ ਆ ਕੜਾਹੀ ਚ ਵੀ ਬਣਾ ਲੈਣੇ ਆ।
ਪਰ ਸੁੱਕਾ ਬਣਾਨੀ ਮੈਂ ਤਰੀ ਵਾਲਾ ਤੋਰੀ ਵੀ ਸੁੱਕੀ ਘੀਆ ਵੀ ਸੁੱਕਾ
ਤੋਰੀ ਤੇ ਸੁੱਕੀ ਬਣਦੀ ਐ ਕਈ ਤਰੀ ਵਾਲੀ ਵੀ ਬਣ ਜਾਂਦੀ ਐ ਸੁੱਕੀ ਵੀ ਬਣ ਜਾਂਦੀ ਐ।
ਤਰੀ ਆਲੀ ਚੱਪੜ ਚੱਪ ੜ ਬਣਾਂਦੇ,
ਹਾਂਜੀ ਹਾਂਜੀ, ਹੂੰ, ਤੁਸੀਂ ਆ ਹਾਂ, ਕੋਈ ਕੋਈ ਪਤਾ ਨੀ ਕੇ ਕੀ ਮਲਾਈ ਮੈਗੀ ਮਸਾਲਾ,
ਹਾਂ, ਮੈਂ ਵੀ ਕਾਲੀ ਮਿਰਚ ਮੈਂ ਮੈਂ ਵੈ ਫੇ ਤੋਰੀ ਦਾ ਤੜਕਾ ਤੇ ਓਹੀ ਲਗਾਨੀ ਹੁੰਨੀ ਆ। ਤੋਰੀ ਦਾ ਨਾ ਇਹ ਸਿਰਫ ਟਮਾਟਰ ਔਰ ਜੀਰੇ ਦਾ, ਹੈਲੋ, ਆਵਾਜ਼ ਨੀ ਆ ਰੀ ਮੇਰੀ
ਹੋ ਹੈਲੋ, ਮੈਂ ਕਿਹਾ ਤੁਹਾਡੀ ਆਵਾਜ਼ ਚਲੀ ਗਈ ਸੀ।
ਹਾਂ ਤੇਰੀ ਵੀ ਚਲੀ ਗਈ ਸੀ ਭੈਣੇ
ਹਾਂ ਹੋਰ ਮੈਂ ਕਿਹਾ ਤੁਸੀਂ ਕਦੀ ਘਰ ਆਣਾ
ਹਾਂ ਆਵਾਂਗੀ ਲਗਾਵਾਂਗਿ ਚੱਕਰ ਬ ਗਰਮੀ ਨ ਸਾਹ ਇਨਾ ਕੱਢਿਆ ਤੇ ਕਿੱਥੇ ਬੰਦਾ ਨਿਕਲਿਆ ਜਾਂਦਾ ਤੂੰ ਆ ਜਾ ਲਗਾ ਚੱਕਰ ਆ ਜਾ।
ਕੋਈ ਨੀ ਬਸ ਆਵਾਂਗੇ। ਜੋ ਤੁਸੀਂ ਗੱਲ ਕਹੀ ਹੁਣ ਉਹੀ ਮੈਂ ਕਵਾਂਗੀ ਗਰਮੀ ਬੜੀ ਏ। ਨਿਕਲ ਨ ਜਾਂਦਾ ਵਾ ਹਾਂਜੀ,
ਰਾਤੀ ਕੀ ਬਣਾਣਾ
ਬਸ ਹੁਣ ਰਾਤੀ ਦਾ ਹਲਕਾ ਫੁਲਕਾ ਦਾਲ ਹੀ ਬਣੇਗੀ।
ਅੱਛਾ ਤੁਹਾਡੇ ਰੋਜ਼ ਦਾਾਲ ਨੀ ਬਣਦੀ ਰਾਤੀ।
ਨਹੀਂ ਕੱਲ ਅਸੀਂ ਨਮਕੀਨ ਚੱਵਲ ਬਨਾਏ ਸੀ।
ਅੱਛਾ ਅੱਛਾ
ਅਰ ਆਪਾਂ ਦਾਲ ਬਣਾਵਾਂਗੇ ਕਦੀ ਮੂੰਰਾ ਬਣਾ ਲਈਦਾ ਚਲੋ ਠੀਕ ਹੈ ਕਰਦਾ ਹਾ ਕੋਲ ਮੈਂ ਤੁਹਾਨੂੰ
ਹਾਂ ਚਲੋ ਠੀਕ ਹੈ ਹੈ ਲਗਾਵੇਂ ਚੱਕਰ ਸਤਿ ਸ੍ਰੀ ਅਕਾਲ ਜੀ
ਦੇ